ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਤੁਹਾਡੇ
ਜੀ ਮੇਰੇ ਵਧੀਆ ਤੁਸੀਂ ਦੱਸੋ
ਮੈਂ ਵੀ ਵਧੀਆ ਨੇ ਔਰ ਕੀ ਚੱਲ ਰਿ ਸੀ
ਵਧੀਆ ਜੀ ਮੇਰੇ ਘਰ ਪਰਿਵਾਰ ' ਇਹ ਸਭ ਵਧੀਆ ਤੁਸੀਂ ਦੱਸੋ ਤੁਹਾਡੇ ਘਰ ਪਰਿਵਾਰ 'ਚ ਸਭ ਵਧੀਆ
ਹਾਂਜੀ ਵਧੀਆ ਨੇ ਬਸ ਘਰ ਦੀਆਂ ਸਫ਼ਾਈਆਂ ਕਰਕੇ ਸਾਰਾ ਘਰ ਦੀਆਂ ਫ੍ਰਰੀ ਹੋ ਕੇ ਬੈਠੀੀਆਂ ਹੁਣ
ਮੈਂ ਤਾਂ ਹਜੇ ਘਰ ਦੀ ਸਫਾਈ ਕਰਨੀਆਂ ਨੇ ਅੱਗਿ ਘਰ ਦੀ ਸਫਾਈ ਕਰਦੇ ਰਹਿਣਾ ਚਾਹੀਦਾ ਹਫ਼ਤੇ ਡੇਢ ਹਫਤੇ ਦੋ
ਬਿਲਕੁਲ ਜੀ ਬਿਲਕੁਲ ਮੈਂ ਤੇ ਇੱਕ ਵੀ ਦਿਨ ਹੀ ਬਿਨਾਂ ਸਫ਼ਾਈ ਘੇ ਰਹਿੰਦੀ ਇੱਕ
ਛੋਟੇ ਮੋਟ ਤੇ ਸਫਾਈਆਂ ਚੱਲਦੀ ਰਹਿੰਦੀ ਦੇ ਨੇ ਅੱਜ ਆਪਾਂ ਸੋਚਿਆ ਕਿ ਚੱਲ ਘਰ ਦੀ ਛੋੱਟੀ ਹੈਗੀ ਸਾਡੇ ਕੰਮ ਦੀ ਛੋੱਟੀ ਹੈ ਤਾਂ ਅਸੀਂ ਘਰ ਦੀ ਪੂਰੀ ਵੱਡੀ ਸਫਾਈ ਕਰਦੇ ਜਿਵੇਂ ਦਿਵਾਲੀ 'ਤੇ ਵੱਡੀ ਸਫਾਈ ਹੁੰਦੀ ਹੈ
ਅੱਛਾ ਹੈ ਤੇ ਵਧੀਆ ਕੀਤਾ ਤੁਸੀਂ ਉਹ ਤੇ ਵਧੀਆ ਕੀਤਾ ਤੁਸੀਂ ਹਾਂ ਉਹ ਤੇ ਕਰਨੀ ਚਾਹੀਦੀ ਹੈ ਫੈਸਟੀਵਲ ਜਦੋਂ ਆਉਂਦੇ ਨੇ ਤੇ ਔ ਤੇ ਕਰਨੀ ਚਾਹੀਦੀ ਯਸ ਬਟ ਡੇਲੀ ਬੇਸਿਸ ਪੇ ਮੈਂ ਤਾਂ ਡੇਲੀ ਆਂ ਕਰਨੀ ਆ ਪ੍ਰੋਪਰ ਕਰਨੀ ਆ ਡਸਟਿੰਗ ਲੈ ਤੇ ਝਾੜੂ ਉਹਾ ਸਭ ਚੀਜ਼ਾਂ ਕਰਨੀਆਂ ਮੈਂ ਇੱਕ ਵੀ ਦਿਨ ਨ ਛੋੜਦੀ ਮੈਨੂੰ ਐਵੇਂ ਲੱਗਿਆ ਕਿ ਮੈਂਨ ਕੁਛ ਕੀਤਾ ਪਤਾ ਨਹੀ ਮੈਂ ਘਰ ਨਾ ਗੰਦਾ ਨੀ ਦੇਖ ਸਕਦੀ ਬਿਲਕੁਲ ਵੀ ਭਾਵੇ ਕਿਚਨ ਬਿਲਕੁਲ ਸੈੱਟ ਕਰਕੇ ਤੇ ਸਾਰਾ ਦਿਨ ਡਸਟਿੰਗ ਸਾਰੀ ਪ੍ਰੋਪਰ ਸਾਫ ਸਫਾਈ ਕਰਕੇ ਤਾਂ ਹੀ ਮੈਂ ਬੈਠਣੀ ਹਾਂ ਤਾਂ ਜਾ ਕੇ ਮੈਨੂੰ ਲੱਗਦਾ ਕਿ ਹਲਕਾ ਜਾ ਕਰ ਹਲਕਾ ਕਰ ਲੱਗਦਾ ਇਕ ਦਮ ਨਾ ਹੁਣ ਫੈਲਿਆ ਫੈਲਿਆ ਕਰਨਾ ਬੜਾ ਇਰੀਟੇਟ ਜਾ ਕਰਦਾ ਤੇ ਕਰਨਾ ਰੱਖਣਾ ਵੀ ਨੀ ਚਾਹੀਦਾ ਫੈਲਾਿਆ ਕਰਨਾ ਤੁਹਾਡੇ ਬੜਾ ਸ਼ੋਰ ਆ ਰਿਹਾ
ਜੀ ਇੱਕ ਸੈਕਿੰਡ ਜ਼ਰਾ ਯ ਨਹੀਂ ੋੀ ਮੇਰੇ ਇੱਧਰੋਂ ਇੱਧਰ ਨਹੀਂ ਆ ਰਿਹਾ ਮੇਰੇ ਦਿਲ ਤੇ ਬਿਲਕੁਲ ਬਿਲਕੁਲ ਸ਼ਾਂਤ ਹੈਗਾ ਐ
ਅੱਛਾ ਤੇ ਉਹੀੋ ਗੱਲ ਹੈ ਨਾ ਕਿ ਸਾਫ਼ ਸਫ਼ਾਈ ਦਾ ਬੜਾ ਧਿਆਨ ਰੱਖਣਾ ਚਾਹੀਦਾ ਦੇਖੋ ਬੱਚਿਆਂ ਦਾ ਘਰ ਹੁੰਦਾ ਹੈ ਹੁਣ ਬਿਮਾਰੀਆਂ ਵੀ ਬੜੀ ਜ਼ਿਆਦਾ ਬੜੀ ਜਲਦੀ ਜਲਦੀ ਲੱਗਦੀ ਹੈ ਸਗੋਂ ਇਮਿਊਨਿਟੀ ਲੋਕਾਂ ਦੀ ਹੈਗੀ ਨੀ
ਖ ਆ
ਇਮਿਊਨਟੀ ਲੋਕਾਂ ਦੀ ਵੀਕ ਹੈੱਗੀ ਹੈ ਅੰਨਵਾੀ ਤੇ
ਜੀ ਬਿਲਕੁਲ ਸਹੀ ਕਹਿ ਰਹੇ ਹੋ ਤੁਸੀ ਬਿਲਕੁਲ
ਇਮਿਊਨਿਟੀ ਵੀ ਬੱਚਿਆਂ ਦੀ ਸਾਰੇ ਲੋਕ ਕਦੀ ਘਰ ਦੇ ਅੰਦਰ ਵੀਕ ਹੀ ਹੁੰਦੀ ਹੈ ਉਸਦੇ ਟਾਈਮ ਦੇ ਅੰਦਰ ਕਿਉਂਕਿ ਖਾਣਾ ਪੀਣਾ ਪ੍ਰੋਪਰ ਹੈਗਾ ਨਹੀਂ ਤੇ ਬਿਮਾਰੀ ਵੀ ਬਹੁਤ ਜਲਦੀ ਕੈਚ ਕਰਦੀਏ ਫੇਰ ਰ ਅਗਰ ਘਰ ਨੂੰ ਸਾਫ਼ ਸੁਥਰਾ ਨੀ ਰੱਖੇਗੀ ਤੇ ਕੀੜੇ ਮਕੌੜੇ ਅੰਨੇ ਵਾਧਦੇ ਹੋ ਜਾਏਗੇ ਤੇ ਭਾਵੇਂ ਘਰ ਦੇ ਖਾਨੇ ਦੇ ਵਿੱਚ ਪੈ ਗਏ ਤੇ ਸਾਨੂੰ ਕਿਵੇਂ ਪਤਾ ਚਲੇਗਾ ਉਹ ਕੀੜੇ ਨੇ ਮੂੰਹ ਮਾਰਿਆ ਹੈ ਖਾਨਣੇ ਦੇ ਅੰਦਰ ਇਹ ਕੀ ਕੀਤਾ
ਜੀ ਬਿਲਕੁਲ ਸਹੀ ਗੱਲ ਹੈ ਕਿਉਂਕਿ ਦੇਖੋ ਨਾ ਅਗਰ ਅਸੀਂ ਆਪਣੀ ਘਰ ਦੀ ਅਗਰ ਅਸੀਂ ਸ ਸਾਾਫ ਸਫਾਈ ਅਸੀਂ ਰੱਖਾਂਗੇ ਨਾ ਤਾਂ ਪਹਿਲੇ 'ਚ ਸਾਡਾ ਇਨਵਾਇਰਮੈਂਟ ਅੱਛਾ ਹੋਏਗਾ ਸਾਡੇ ਜੋ ਬੱਚੇ ਹੈਗੇ ਨੇ ਬੱਚਿਆਂ ਨੂੰ ਸਾਫ ਸੁਥਰਾ ਸਾਡਾ ਮਿਲੇਗਾ ਉਹ ਇੱਕ ਅੱਛੀ ਚੀਜ਼ ਸਿੱਖੇਗੇ ਤੇ ਅਤੇ ਅੜੋਸੀ ਪੜੋਸੀ ਦੇ ਬੱਚੇ ਅਗਰ ਉਹਨਾਂ ਖੇਲੇ ਗਏ ਕੂਦੇਏ ਜਾਂ ਸਕੂਲ ਜਾਏਗਾ ਜਾਂ ਟਿਊਸ਼ਨ ਜਾਏਗੀ ਬੱਚੇ ਤਾਂ ਉਹਨਾਂ ਨੂੰ ਦੱਸ ਸਕਦੇ ਨੇ ਕਿ ਹਾਂ ਮੇਰਾ ਘਰ ਪਰਿਵਾਰ ਇਵੇਂ ਜ ਮੈਂ ਸਾਫ਼ ਸੁਥਰੇ ਪਰਿਵਾਰ 'ਚ ਰਹਿੰਦਾ ਉਹ ਕਿੱਥੇ ਰੋਡ 'ਤੇ ਬੈਠਣ ਲੱਗੇ ਵੀ ਕਿਸੇ ਗੰਦੀ ਕਿਸੀ ਨੂੰ ਖਾਣ ਲੱਗੇ ਵੀ
ਬਿਲਕੁਲ ਪਿੱਛੇ ਉਹ ਤੇ ਹੈ ਹੀ ਬੱਚਿਆਂ ਨੂੰ ਉਹੀਓ ਹੈਬਿਟ ਪੈ ਜਾਂਦੀ ਹੈ ਚਾਹੇ ਵੱਡਿਆਂ ਨੂੰ ਚਾਹੇ ਘਰ ਦੇਿਆਂਦੇ ਕਿਸੇ ਵੀ ਮੈਂਬਰ ਨੂੰ ਹੋ ਗੀ ਹੈ ਤੇ ਉਹ ਨੂੰ ਉਹੀ ਹੈਬਿਟ ਪੈਂਦੀ ਹੈ ਵ ਕਰ ਨਾ ਆਪਣਾ ਜਿਵੇਂ ਸਾਫ਼ ਸਫ਼ਾਈ ਦੇ ਨਾਲ ਉਹ ਸਾਫ਼ ਸਫ਼ਾਈ ਦੇ ਨਾਲ ਦੂਸਰੇ ਘਰ ਨੂੰ ਵੀ ਦੂਸਰੀ ਜਗ੍ਹਾ ਨੂੰ ਵੀ ਇਹੀਓ ਪ੍ਰੈਫਰ ਕਰੇਗੇ ਸਾਨੂੰ ਸਾਫ਼ ਸਫ਼ਾਈ ਦੇ ਨਾਲ ਹੀ ਬੈਠਣਾ ਹੈ ਅਸੀਂ ਸਾਨੂੰ ਕੋਈ ਗੰਦਗੀ ਨਜ਼ਰ ਆ ਜਾਏਗੀ ਤਾਂ ਅਸੀਂ ਪਹਿਲੇ ਪਿੱਛੋਂ ਹਟ ਜਾਵਾਂਗੇ ਤੇ ਇਹ ਚੀਜ਼ਾਂ ਬਹੁਤ ਹੁੰਦੀ ਹੈ ਤੇ ਦੇਖੋ ਸਾਫ਼ ਸਫ਼ਾਈ ਦੇ ਨਾਲ ਨਾ ਕਾਫ਼ੀ ਬਿਮਾਰੀਆਂ ਵੀ ਮਤਲਬ ਦੂਰ ਹੀ ਰਹਿੰਦੀਆਂ ਹੁਣ ਗਲੀ ਮਹਲੇ ਦੇ ਅੰਦਰ ਦੇਖਲੋ ਕਿੰਨੇ, ਕਿੰਨੇ ਕੂੜੇ ਦੇ ਢੇਰ ਪਏ ਨੇ, ਏ ਉਹਨਾਂ ਦੇ ਅੰਦਰ ਮੱਖੀਆਂ-ਮੱਛਰ ਤੇ ਇਹਦੇ ਨਾਲ ਕਿੰਨੀ ਬਿਮਾਰੀਆਂ ਫੈਲਦੀਆਂ ਵਡੀ-ਵਡੀ ਬਿਮਾਰੀਆਂ ਜੋ ਹੂੰਦੀਆਂ ਵੱਡੀਆਂ-ਵੱਡੀਆਂ ਕਿੰਨੀ ਜਲਦੀ ਬਿਮਾਰੀ ਬੀਮਾਰੀ ਫੈਲਦੀ ਹੈ। ਤੇ ਲੋਕਾਂ ਨੂੰ ਗਲੀ ਮੁਹਲਾ ਨੂੰ ਵੀ ਸਾਫ਼ ਰੱਖਣਾ ਚਾਹੀਦਾ ਘਰ ਨੀ ਘਰ ਦੇ ਅੰਦਰ ਆਸ- ਪਾਸ ਦਾ ਏਰੀਆ ਵੀ ਆਪਣਾ ਸਾਫ਼ ਸੁਥਰਾ ਰੱਖਣਾ ਚਾਹੀਦਾ, ਸਾਨੂੰ ਕੂੜਾ ਵਗੈਰਾ ਜੋ ਵੀ ਹੁੰਦਾ ਹੈ ਨਾ ਆਪਣੇ ਘਰ ਦੇ ਅੰਦਰ ਹੀ ਸੁੱਟੋ ਡਸਟਬਿਨ ਬਣਾ ਕੇ ਘਰ ਦੇ ਬਾਹਰ ਸੁੱਟੋਗੇ ਤਾਂ ਸਾਰੇ ਲੋਕ ਉੱਧਰ ਹੀ ਸੁੱਟ ਸੁੱਟ ਕੇ ਨਾ ਤੇ ਉਹ ਬਿਮਾਰੀ ਦਾ ਘਰ ਬਣ ਜਾਏਗਾ। ਭਾਵੇਂ ਆਪਣਾ ਘਰ ਸਾਰਾ ਸਾਫ਼ ਹੋ। ਇੱਕ ਵਾਰ ਕੋਈ ਗਲੀ ਮੌਹਲਾ ਗੰਦਾ ਹੋ ਹੋਏਗਾ ਨਾ ਤੇ ਉਹ ਉਹਨਾਂ ਦੇ ਨਾਲ ਵੀ ਬਿਮਾਰੀਆਂ ਸਾਨੂੰ ਜਕੜੇਗੀ।
ਜੀ ਬਿਲਕੁਲ ਸਹੀ ਕਹਿ ਰਹੇ ਹੋ ਮੈਂ ਖੁਦ ਆਪਣੇ ਘਰ ਦੀ ਜੋ ਸਾਫ਼ ਸਫਾਈ ਹੁੰਦੀ ਹੈ ਨਾ ਜੋ ਕੂੜਾ ਹੋ ਗਿਆ ਕਚ ਕਚਰਾ ਹੋ ਗਿਆ ਕੁਛ ਵੀ ਚੀਜ਼ ਹੋ ਗਈ ਮੈਂ ਇੱਕ ਛੋਟਾ ਜਿਹਾ ਕਮਰਾ ਜਿਹਾ ਬਣਾ ਰੱਖਿਆ ਮੰਤਲ ਲਬ ਕਿ ਜਿਹਨੂੰ ਕਹਿੰਦੇ ਨੇ ਨਾ ਇੱਕ ਛੋਟਾ ਜਿਹਾ ਜਿਵੇਂ ਅਸੀਂ ਛੋਟਾ ਜਿਹਾ ਅਸੀਂ ਡੋਗ ਹਾਊਸ ਜਿਹਾ ਬਣਾਉਂਦੇ ਹੈ ਨਾ ਉਦਾਂ ਹੀ ਇੱਕ ਛੋਟਾ ਜਿਹਾ ਇੱਕ ਮੈਂ ਇੱਕ ਏਰੀਆ ਜਿਹਾ ਬਣਾ ਰੱਖਿਆ ਲੱਕੜੀ ਦਾ ਬਣਾ ਕੇ ਜਿਹਦੇ ਵਿੱਚ ਮਤਲਬ ਕਿ ਕੂੜਾ ਮੈਂ ਰੱਖਿਆ ਹੁੰਦਾ ਹੈ ਠੀਕ ਹੈ, ਤੇ ਅਗਰ ਉਹ ਮਤਲਬ ਕਿ ਉੱਧਰ ਦੀ ਸਮੈਲ ਵੀ ਬਾਹਰ ਨਹੀਂ ਜਾਂਦੀ ਤੇ ਉਹਦੇ ਨਾਲ ਕੀ ਹੁੰਦਾ ਕਿ ਸਾਡੇ ਘਰੇ ਘਰ ਪਰਿਵਾਰ ' ਕੋਈ ਇਥ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਕਿ ਹਾਂ ਇੱਥੇ ਕੂੜਾ ਪਿਆ ਹੋਇਆ ਵੈਸੇ ਮਤਲਬ ਕਿ ਮੇਰੇ ਘਰ ਦੇ ਬਾਹਰ ਜੋ ਛੱਜਾ ਹੈਗਾ ਉੱਥਤੇ ਉਹ ਰੱਖਤੇ ਸੀੜੀ 'ਤੇ ਬੰਦਾ ਰੱਖਦਾ ਜੇ ਉੱਪਰ ਵਾਲੀ ਸਾਈਡ ' ਜਿੱਥ ਕੋਈ ਆਉਂਦਾ-ਆਉਂਦਾ ਨਹੀਂ ਛੱਤ ਵਾਲੀ ਸਾਈਡ ਹੋ ਗਿਆ, ਉੱਥੇ ਬੰਦਾ ਕਿੱਥੇ ਸਾਈਡ 'ਤੇ ਬੰਦਾ ਰੱਖਦਾ ਨਾ, ਤੇ ਉਹ ਥੋੜ੍ਹਾ ਸਹੀ ਰਹਿੰਦਾ। ਤੇ ਉੱਦਾਂ ਹੀ ਘਰ ਪਰਿਵਾਰ ਨੂੰ ਬੰਦਾ ਅਗਰ ਸਹੀ ਰਖਦਾ ਤੇ
ਤੇ ਹੈ ਹੀ, ਤੇ ਹੈ ਹੀ ਹੁਣ ਗਾੜੀਆਂ ਵੀ ਆਉਂਦੀ ਹੈ ਨਾ ਹੁਣ ਸਰਕਾਰੀ ਗਾੜੀਆਂ ਵੀ ਆਉਂਦੀਆਂ ਕੂੜਾ ਚੁੱਕ ਵਧੀਆ,। ਮੈਂ ਤੇ ਇੱਕ ਵੀ ਦਿਨ ਕੂੜੇ ਨੂੰ ਆਪਣੇ ਘਰ ਦੇਖ ਨੀ ਸਕਦੀ ਡਸਟਬਿਨ ਭਰਿਆ ਹੋਇਆ, ਮੈ ਇਹੀੋ ਲੱਗਦਾ ਸਵੇਰੇ ਉੱਠਾਂ ਆਪਣਾ ਚਾਹ ਪਾਣੀ ਪੀ ਕੇ ਯੋਗਾ ਵਗੈਰਾ ਕਰਕੇ ਮੈਂ ਸਭ ਤੋਂ ਪਹਿਲਾਂ ਕੂੜਿਆਂ ਨੂੰ ਸੁਟਾਂ। ਸਭ ਪਹਿਲੇ ਐਨੂ ਸੁਟਾ ਤੇ ਮੈ ਅਇਯੋ ਭਾਰ ਜਾ ਲੱਗਦੇ ਆ ਘਰ ਦੇ ਅੰਦਰ ਇਹ ਚੀਜ਼ ਦੇਖੇ ਕੇ, ਤੇ ਅਇਯੋ ਲੱਗਦਾ ਕਿ ਹਾਏ ਕੋਈ ਮੱਖੀ -ਮੱਛਰ ਨਾ ਆ ਜਾਏ ਅੰਦਰ ਤੇ ਸਾਡੇ ਕੋਲ ਅੰਦਰ ਰੂਮ ਤੇ ਨਾ ਆ ਜਾਏ। ਬੱਚਿਆਂ ਨੂੰ ਨਾ ਅਫੈਕਟ ਕਰਦੇ ਬੱਚਿਆਂ ਨੂੰ ਨਾ ਕਟ ਲਏ, ਤੇ ਇਓ ਰਹਿੰਦਾ ਹੈ ਉਹ ਦੇਖੋ ਅੱਜ-ਕੱਲ ਦੇ ਸੁਖੇ ਕੂੜੇ ਦੇ ਅਲੱਗ ਡਸਟਬਿਨ ਬਣੇ ਨੇ ਤੇ ਗੀਲੇ ਵਾਲੇ ਅਲੱਗ ਬਣ ਗਏ ਨੇ ਇਹ ਦੇਖੋ ਕਿੰਨੀ ਅੱਛੀ ਚੀਜ਼ ਕੀਤੀ ਹੈ ਸਰਕਾਰ ਨੇ ਨਾ।
ਜੀ ਬਿਲਕੁਲ ਸਹੀ ਗੱਲ ਹੈ। ਔਰ ਪਹਿਲੇ ਕੀ ਹੁੰਦਾ ਸੀ ਕਿ ਪਹਿਲੇ ਇਹਨਾਂ ਨੇ ਇ ਇੱਦਾਂ ਦੀ ਚੀਜ਼ਾਂ ਨਹੀਂ ਕੀਤੀ ਹੋਈ ਸੀ, ਗਿੱਲੇ ਸੁੱਕੇ ਕੂੜੇ ਦੀਤੇ ਪਹਿਲੇ ਸਭ ਕੁਛ ਮਿਕਸ ਰਹਿੰਦਾ ਸੀ ਅਤੇ ਜਿਹੜਾ ਬੇਚਾਰਾ ਕੂੜਾ ਚੁੱਕਣ ਵਾਲਾ ਹੁੰਦਾ ਸੀ, ਉਹਨਾਂ ਨੂੰ ਵੀ ਬੜੀ ਦਿੱਕਤਾਂ ਪਰੇਸ਼ਾਨੀਆਂ ਔੰਦੀਆਂ ਸੀ। ਸਾਨੂੰ ਵੀ ਸੰਭਾਲਣ ਲੱਗੇ ਦੇਣ ਲੱਗੇਖ, ਸੁੱਟਣ ਲੱਗੇ ਸਾਨੂੰ ਵੀ ਬੜੀ ਦਿੱਕਤ ਪਰੇਸ਼ਾਨੀ ਹੁੰਦੀ ਸੀ, ਨਹੀਂ ਤਾਂ ਥੈਲੀ-ਥੈਲੀ ਭਰ ਜਾਂਦੀ ਸੀ ਅਗਰ ਥੈਲੀ ਭਰ ਜੇ ਕੂੜੇ-ਕਚਰੇ ਦੀ ਤਾਂ ਉਹਨੂੰ ਦੇਣ ਜਾਣ ਵਾਸਤੇ ਉਹ ਵਿਚਚਾਰਾ ਕਿੱਦਾਂ ਚੁੱਕ ਕੇ ਰੱਖੇ ਉਹਦੇ ਵਾਸਤੇ ਵੀ ਦਿੱਕਤ ਹੁੰਦੀ ਸੀ।
ਹੂੰ।
ਸਰਕਾਰ ਨੇ ਵੀ ਸਾਡੇ ਵਾਸਤੇ ਬਹੁਤ ਚੰਗੀ ਗੱਲ ਚੀਜ਼ਾਂ ਕੀਤੀਆਂ ਨੇ ਸਾਡੇ ਵਾਸਤੇ ਸੋਚ ਰਹੀਆਂ ਨੇ ਹੁਣ ਅੱਜ- ਕੱਲ੍ਹ ਦੇਖੋ ਨਾ ਸਰਕਾਰ ਸਾਡੇ ਵਾਸਤੇ ਕਿੰਨਾ ਸੋਚ ਰਹੀ ਹੈ, ਕਿ ਸਫਾਈ ਦੇ ਅਕੋਡਿੰਗ ਜਿਵੇਂ ਅਸੀਂ ਆਪਣੇ ਘਰ ਦੀ ਸਫਾਈ ਕਰਦੇ ਹਾਂ ਸਾਡੀ ਸਰਕਾਰ ਸਾਡੇ ਮੁਹੱਲੇ ਦੀ ਸਫਾਈ ਕਰਦੀ ਹੈ। ਹਰ ਆਏ ਦਿਨ ਆ ਕੇ ਕੋਈ ਪੰਦਰਾਂ ਵੀ
ਬੁਹਤ ਵਧੀਆ ਨੇ, ਹੁਣ ਕਹਿੰਦੇ ਨਾ ਕਿ ਘਰ ਨੂੰ ਜਿੰਨਾ ਸਾਫ਼ ਰੱਖੋਗੇ ਔਧਰ ਹੀ ਲਕਸ਼ਮੀ ਦਾ ਵਾਸ ਹੁੰ ੰਦਾ ਭਗਵਾਨ ਔਧਰ ਹੀ, ਵਾਸ ਕਰਦੇ ਨੇ। ਗੰਦੇ-ਗੰਦੇ ਘਰ ਲੋਕੀ ਰੱਖਦੇ ਨੇ ਸਾਫ਼ ਸਫ਼ਾਈ ਕਰਦੇ ਨੇ ਝਾੜੂ, ਝਾੜੂ ਵੀ ਨਹੀਂ ਲਗਾੰਦੇ ਕਈ ਲੋਕੀ ਤੇ ਐਵੇਂ ਹੀ ਯਾ, ਘਰ ਨੂੰ ਸਾਰਾ ਦਿਨ ਰਹਿ ਲੈਂਦੇ ਆ। ਉਹਨਾਂ ਦੇ ਅੰਦਰ ਨਾ ਤੇ ਇਹ ਦੇਖੋ ਲਕਸ਼ਮੀ ਟਿਕਦੀ, ਨਾ ਹੀ ਭਗਵਾਨ ਦਾ ਵਾਸ ਹੁੰਦਾ, ਤੇ ਨਾ ਹੀ ਪੂਜਾ ਪਾਠ ਲੱਗਦੇ ਉਹਨਾਂ ਦੇ ਘਰ ਦੇ ਅੰਦਰ ਮੈਂ ਤੇ ਮੇਰਾ ਤਾਂ ਇ ਰੂਟੀਨ ਹੈ ਸਭ ਤੋਂ ਪਹਿਲੇ ਮੈਂ ਸਵੇਰੇ ਘਰ ਦਾ ਕੰਮ ਕਰਕੇ ਨਾ ਫਟਾਫਟ ਮੈਂ ਤਾਂ ਹੀ ਆਪਣੀ ਮਤਲਬ ਪੂਜਾ ਪਾਠ ਕਰਨੀ ਐ, ਤੇ ਤਾਹੀ ਅੱਛਾ ਲੱਗਦਾ ਜਦੋਂ ਘਰ ਦੇ ਅੰਦਰ ਸਾਫ਼ ਸਫ਼ਾਈ ਹੈਗੀ ਹੈ ਨਾ ਤੇ ਮੰਦਿਰ ਦੀ ਆ ਪੂਜਾ ਕਰਨ ਦਾ ਮਜ਼ਾ ਹੀ ਅਲੱਗ ਹੈ। ਕਈ ਲੋਕੀ ਐਵੇਂ ਹੁੰਦੇ ਥੋੜੀ ਝਾੜੂ ਨਿਕਾਲੀ ਤੇ ਉਹਨੇ ਪੂਜਾ ਕਰ ਲਿੱਤੀ ਤੇ ਮੈਂ ਤੇ ਬਿਲੀਵ ਨੀ ਕਰਦੀ ਐਂਵੀ ਦੀੰਆ ਸਫਾਈਆਂ ਹਲਕੀ ਬਹੁਤ ਕਰਕੇ ਤੁਸੀਂ ਐਂ ਕਰ ਲਓ ਤੇ ਕਰਨਾ ਹੈ ਤਾਂ ਤੁਸੀਂ ਪ੍ਰੋਪਰ ਤਰੀਕੇ ਦੇ ਨਾਲ ਡੇਲੀ ਕਰੋ। ਤੁਹਾਡਾ ਵੀ ਬਚਾਅ ਹੋਏਗਾ, ਤੋ ਹਰ ਚੀਜ਼ ਦਾ ਬਚਾਅ ਹੋਏਗਾ।
ਮੈਂ ਤਾਂ ਜੀ ਖੁਦ ਸ਼ਰਮ ਨਹੀਂ ਕਰਦਾ ਮੈਂ ਆਪਣੇ ਘਰ ਦਾ ਮਲਬ ਕਿ ਮੇਲ ਪਰਸਨ ਹੋ ਕੇ ਮੈਂ ਸ਼ਰਮ ਨਹੀਂ ਕਰਦਾ ਕਈ ਲੋਕ ਹੁੰਦੇ ਨੇ ਕਿ ਆਪਣੇ ਕਹਿੰਦੇ ਨੇ ਕਿ ਹਾਂ ਵੀ ਨਹੀਂ ਜੀ ਫੀਮੇਲ ਦਾ ਕੰਮ ਹੈ ਫੀਮੇਲ ਹੀ ਕਰੇ ਮੈਂ ਮੇਲ ਹੋ ਕੇ ਇਹ ਚੀਜ਼ਾਂ ਕਰ ਲੈਂਦਾ। ਕਿੰਨੀ ਵੀ ਦੇਖੋ ਘਰ ਦੀ ਚੀਜ਼ਾਂ ਨੇ ਆਪਣੇ ਘਰ ਦੀ ਸਾਫ਼ ਸਫਾਈ ਹੋ ਗਈ, ਆਪਣੇ ਘਰ ਦੇ ਜਿਵੇਂ ਕਦੀ ਬਿਜ਼ੀ ਹੁੰਦੇ ਨੇ ਜਾਂ ਕਦੀ ਘਰਦਿਆਂ ਦੀ ਤਬੀਅਤ ਖ਼ਰਾਬ ਹੋ ਜਾਂਦੀ ਹੈ, ਮੈਂ ਖੁਦ ਭਾਂਡੇ ਧੋ ਦਿੰਦਾ ਹੂ। ਖੁਦ ਆਪਣੀ ਸਾਫ਼ ਸਫ਼ਾਈ ਕਰਨ ਲਈ ਝਾੜੂ ਪੋਚ
ਨਹੀਂ ਵਧੀਆ ਕਰਦੇ ਤੁਸੀਂ ਦੇਖੋ ਲੋਕੀ ਨਾ ਕਈ ਕੀ ਕਰ ਅੰਨੇ ਵਾਦੇ ਭਾਂਡੇ ਨਾਲ ਢੇਰ ਜਮਾਏ ਰੱਖੇ ਨੇ ਉਹਨਾਂ ਨੂੰ ਨਾ ਇੱਕ ਟਾਈਮ ਬਣਾਇਆ ਸਾਰਾ ਦਿਨ ਦਾ ਕਿ ਅਸੀਂ ਇਸ ਟਾਈਮ ਕਰਨਾ ਹੀ ਕਰਨਾ ਤੇ ਉਹਦੇ ਅੰਦਰ ਦੇਖੋ ਕਿੰਨੀ ਦੇ ਬਿ ਮੱਛਰ ਆ ਆ ਕੇ ਜਾਏਗੇ ਉਹਨਾਂ ਦਿਨ ਦੇ ਕਿੰਨੇ ਮੱਛਰ ਪੈਦਾ ਹੋ ਜਾਏਗੇ ਜੋ ਗੰਦਗੀ ਜਿੱਧਰ ਵੀ ਹੋਵੇ ਉਹਨਾਂ ਦੇ ਅੰਦਰ ਮੱਖੀ ਔਰ ਮੱਛਰ ਤੇ ਫਟਾਫਟ ਆਉਂਦੇ ਨੇ ਤੇ ਉਹ ਅਗਰ ਸਾਡੀ ਸਬਜ਼ੀ ਆ ਕੁਛ ਵੀ ਘਰ ਦੇ ਅੰਦਰ ਬਣੇ ਉਹਦੇ ਅੰਦਰ ਵੜ ਜਾਏ ਤੇ ਸਾਨੂੰ ਕੀ ਪਤਾ ਚਲੇਗਾ ਕਿ ਉਹ ਕੀੜਾ ਉਹਦੇ ਅੰਦਰ ਜੰਮਿਆ ਐ। ਪੜਾ ਹੈ ਅਸੀਂ ਅਗਰ ਵੋ ਖਾ ਲਈਗੇ ਤਾਂ ਕੁੱਛ ਹੋ ਜਾਈਏ ਤਾਂ ਬਿਮਾਰੀ ਤਾਂ ਸਾਨੂੰ ਲਗਣੀ ਹੈ ਤੇ ਮੇਨ ਤਾਂ ਆਪਣੇ ਘਰ ਮਤਲਬ ਇਹ ਭਾਂਡੇ ਵਗੈਰਾ ਨਾ ਇੰਸਟੈਂਟ ਧੋ ਲੈਣੇ ਚਾਹੀਦੇ ਆ ਹੱਥ ਤੋਂ ਹੱਥ ਹੀ ਮੈਂ ਤੇ ਐਂ ਮੰਨਦੀ ਹਾਂ ਤੇ ਤੁਸੀਂ ਕਿਵੇਂ ਕਰਦੇ ਹੋ ਪਾਂਡੇ ਜਮਾਨ ਹਮਮ
ਨਹੀਂ ਜਿਵੇਂ ਰੋਟੀ ਖਾਲੀ ਹੱਥੋਂ ਹੱਥ ਈ ਧੋ ਲਿਤੇ ਹੱਥੋਂ ਹੱਥ ਧੋ ਧਾ ਕੇ ਨਿਪਟਾਤਾ ਉਹ ਨੇ ਅਤੀਬੰਦਾਾਂ ਪਾਦੇ ਨਾਲ ਟਾਈਮ ਸਿਰ ਸੁੱਕ ਵੀ ਜਾਂਦੇ ਨੇ ਅਤੇ ਕੱਲ੍ਹ ਨੂੰ ਕੋਈ ਬੰਦਾ ਘਰ ਪਰਿਵਾਰ 'ਚ ਆ ਵੀ ਜਾਏ ਰਿਸ਼ਤੇਦਾਰ ਆ ਜਾਏ
ਉਹ ਕੀ ਦੇਖੇਗਾ ਉਹ ਤੇ ਹੈ ਹੀ
ਉਹ ਵੀ ਕੀ ਦੇਖੇਗਾ ਨਾਲ ਉਹਨੂੰ ਹੱਥ ਧੋਂ ਹੱਥ ਸਾਡੇ ਕੋ ਗਿਲਾਸ ਅਗਰ ਸਾਫ਼ ਹੋਈ ਹੋਵੇਗਾ ਤਾਂ ਉਹਨੂੰ ਅਸੀਂ ਹੱਥੋਂ ਹੱਥਤੇ ਤੁਾਨੂੰ ਪਾਣੀ ਪਾ ਕੇ ਅਸੀਂ ਦੇ ਸਕਦੇ ਹਾਂ ਨਹੀਂ ਤਾਂ ਪਹਿਲਾਂ ਦਸ ਮਿੰਟ ਲੱਗ ਕੇ ਪਹਿਲੇ ਪਾਣੀ ਉਹਦਾ ਹੱਥ ਧੋਏ ਉਹ ਬੰਦਾ ਕਿ ਬਿੱਦ ਕਿਵੇਂ ਬੰਦੇ ਦੇ ਕਿੰਨੇ ਲਿਚੜੇ ਬੰਦੇ ਨੇ ਕਿੰਨੇ ਗੰਦੇ ਬੰਦੇ ਨੇ
ਹਾਂ ਉਹ ਤੇ ਹੈ ਹੀ ਕੋਈ ਮਹਿਮਾਨ ਜਾਂ ਘਰ ਆ ਗਿਆ ਤੇ ਉਹ ਵੀ ਪਹਿਲ ਇਹੀੋ ਦੇਖਦਾ ਹੈ ਕਿ ਸਾਫ਼ ਸੁਫ਼ ਸਫਾਈ ਦੇ ਨਾਲ ਸਾਨੂੰ ਗਿਲਾਸ ਦਿੱਤਾ ਹੈ ਤੇ ਸਾਫ਼ ਸਫ਼ਾਈ ਦੇ ਨਾਲ ਪਾਣੀ ਦਿੱਤਾ ਉਹ ਸਾਰੀ ਚੀਜ਼ਾਂ ਨੋਟਿਸ ਕਰਦੇ ਨੇ ਅਜ ਦੇ ਵੱਡੇ ਜੋ ਲੋਕੀ ਹੁੰਦੇ ਨਾ ਘਰ ਦੇ ਅੰਦਰ ਬੈਠੇ ਹੁੰਦੇ ਨੇ ਉਹ ਇਹ ਚੀਜ਼ਾਂ ਵੀ ਬੜੀ ਦੇਖ ਦਿ ਨੇ ਤੇ ਇਹੀ ਯੋ ਨਾ ਕਿ ਸਾਫ਼ ਸਫ਼ਾਈ ਦਾ ਸਾਨੂੰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਭਾਵੇਂ ਗਲੀ ਮੁਹਲਾ ਹੋ ਜਾਂ ਭਾਵੇਂ ਘਰ ਹੋ ਸਭ ਤੋਂ ਪਹਿਲੇ ਅਸੀਂ ਘਰ ਨੂੰ ਸਮੇਟਾਂਗੇ ਤੇ ਆਪਣੇ ਆਸ ਪਾਸ ਨੂੰ ਵੀ ਸਾਫ਼ ਸੁਥਰਾ ਰੱਖਾਂਗੇ
ਜੀ ਸਹੀ ਗੱਲ ਹੈ ਜੀ
ਅੱਛਾ ਕਦਮ ਉਠਾਏ ਵੀ ਹੈ ਇਸ ਕਰਕੇ ਇਹਦੇ ਪਿੱਛੇ ਕਿ ਡੇਲੀ ਇਹ ਗਾੜੀ ਆਉਂਦੀ ਹੈ ਤੇ ਡੇਲੀ ਤੁਸੀਂ ਆਪਣਾ ਕੂੜਾ ਪਾਓ ਇੱਕ ਵੀ ਦਿਨ ਛੁੱਟੀ ਨੀ ਹੁੰਦੀ ਤੇ ਕਈ ਲੋਕ ਤੋਂ ਢੇਰ ਜਮਾਏ ਰੱਖਦੇ ਹੈ ਹਾਂ ਉਹੀ ਹੈ ਨਾ ਕਿ ਡੇਲੀ ਬੇਸਿਸ ਤੇ ਸਾਨੂੰ ਸਭ ਕੁਛ ਕਰਨਾ ਚਾਹੀਦਾ ਸਾਫ਼ ਸਫ਼ਾਈ ਦਾ ਪ੍ਰੋਪ ਪਰ ਧਿਆਨ
ਵੈਸੇ ਵੀ ਜੀ ਇੱਕ ਮਿੰਟ ਲੱਗਦਾ ਕੂੜਾ ਸੁੱਟਣ ਲੱਗਿਆਗ ਅਗਰ ਗੱਡੀ ਨਹੀਂ ਵੀ ਆਈ ਅਤੇ ਤੁਸੀਂ ਸਕੂਟੀ ਤੇ ਤੁਸੀਂ ਅੱਗੇ ਰੱਖ ਕਿਉਂਕਿ ਇੱਕ ਮਿੰਟ ਲੱਗਦੈ, ਸ਼ਰਮ ਵਾਲੀ ਕੀ ਗੱਲ ਐ। ਔ ਕੂੜਾ ਔਹੀ ਐ ਜੋ ਤੁਸੀ ਖਾਇਆ ਤੁਸੀ ਖਾਇਆ ਪੀਆ ਔਦੀ ਹੀ ਪਨਿਆਈ ਯਾਨੇ ਕੋ ਬੰਦਾ ਦੇਖੇਗਾ ਕਿ ਹਾਂ ਬੀ ਕੀ ਸੋਚੇਗਾ ਬਈ ਉਹਦੇ ਘਰ ਵੀ ਉਹੀ ਚੀਜ਼ ਏ ਜੋ ਘਰੇ ਟਾਡੇ ਹੈਗੀ ਐ।
ਹੁਣ ਤੇ ਮੈਂ ਏਈਔ ਕਾਂਗੀ ਜੋ ਲੋਕੀ ਕੂੜਾ ਫੈਕੇ ਉਹਨਾਂ ਦੇ ਉੱਪਰ ਜ ਜੁਰਮਾਨਾ ਹੋਣਾ ਵੀ ਚਾਹੀ ਦਾ ਕਿ ਦੇਖੋ ਬਿਮਾਰੀਆਂ ਲੱਗ ਜੇ ਗਾ ਕੌਣ ਸਮੇਟੇਗਾ। ਕਿਸੇ ਦੇ ਘਰ ਨੂੰ ਕੋਈ ਵੀ ਨੀ ਦੇਖਦਾ ਅੱਜ ਦੇ ਟਾਈਮ ਤੇ ਐ। ਹੈਨਾ ਤੇ ਲੋਕੀ ਗੰਦਗੀ ਕਰਾਂ ਤੇ ਉਹਨਾਂ ਨੂੰ ਵੀ ਹੋਣਾ ਚਾਹੀਦੈ ਕਿ ਅਸੀਂ ਨਾ ਈ ਕਰੀਏ। ਔਹੀ ਲੋਕੀ ਗੰਦਗੀ ਕਰਦੇ ਨੇ ਰੋਡਾਂ ਚ ਅੰਦਰ ਜਿੰਨਾਂ ਦੇ ਘਰ ਦੇ ਅੰਦਰ ਸਫ਼ਾਈ ਨਈ ਹੋਂਦੀ।
ਜੀ ਸਈ ਗੱਲ ਐ। ਚਲੋ ਜੀ ਮੈਂ ਫਿਰ ਅੱਜ ਤਾ ਕਰੋ, ਮੈਂ ਵੀ ਆਪਣੇ ਘਰ ਦੀ ਸਫ਼ਾਈ ਸਫਾਈ ਕਰ ਲਤੀ ਮੈਂ ਕੂੜਾ ਕੂੜਾ ਸੋਟ
ਚਲੋ ਜੀ ਠੀਕ ਐ ਜੀ। ਮੈਨ ਅੱਛਾ ਲੱਗਾ ਤੁਆਡੇ ਨਾਲ ਗੱਲਬਾਤ ਕਰਕੇ। ਸਤਿ ਸ੍ਰੀ ਕਾਲ ਜੀ, ਸਤਿ ਸ਼੍ਰੀ ਕਾਲ। ਜੀ ਸਤਿ ਸ੍ਰੀ ਕਾਲ।